ਹੈਲੋ।
ਹੈਲੋ।
ਸਤਸ਼੍ਰੀਅਕਾਲ ਜੀ।
ਸਤਸ਼੍ਰੀਅਕਾਲ ਜੀ।
ਹੋਰ ਠੀਕ ਠਾਕ ਤੁਸੀ।
ਮੈਂ ਵੀ ਵਧੀਆ ਹੋਰ ਘਰੇ ਸਭ ਕਿਵੇਂ ਨੇ।
ਹੈਲੋ ਹਾਂਜੀ ਆਵਾਜ਼ ਨਹੀਂ ਆਹੀ ਥੋਡੀ।
ਹੁਣ ਆ ਰਹੀ ਆ।
ਹਾਂ ਹੁਨ ਆ ਰਹੀ ਏ।
ਮੈਂ ਕਿਹਾ ਹੋਰ ਘਰੇ ਸਭ ਕਿਵੇਂ ਨੇ।
ਹਾਂਜੀ ਸਾਰੇ ਵਧੀਆ ਤੁਸੀ ਸੁਣਾਓ ਆਪਣੀ।
ਆਪਨੇ ਵੀ ਸਾਰੇ ਵਧੀਆ ਠੀਕ ਠਾਕ ਹਾਂਜੀ ਹਾਂ। ਹੋਰ ਮੈਂ ਤੁਹਨੂੰ ਐਵੇਂ ਪੁੱਛ ਰਹੀ ਸੀ ਮੈਂ ਨਾ ਜਾਨਾ ਸੀਗਾ ਵਿਆਹ ਤੇ।
ਅੱਛਾ।
ਤੇ ਮੈਂ ਸੋਚ ਰਹੀ ਸੀ ਵੀ ਔਨਲਾਈਨ ਸ਼ੋਪਿੰਗ ਕਰਾਂ ਕਿ ਉਫਲਾਈਨ ਹੀ ਸ਼ੋਪਿੰਗ ਕਰਾਂ।
ਜਦੋਂ ਦੇਖੋ ਤੁਨੂੰ ਮਤਲਬ ਐਵੇਂ ਆ ਵੀ ਅਰਜੈਂਟ ਏ ਵੀ ਥੋੜੇ ਦਿਨ ਨੇ ਫਿਰ ਤਾਂ ਤੁਆਨੁ ਔਫਲਾਈਨ ਠੀਕ ਹੈ। ਜੇ ਐਂਵੀ ਕਾਵਿ ਮਹਿੰਗੀ ਨਈ ਹੈਗੀ, ਫਿਰ ਔਫਲਾਈਨ ਓਨਲਾਈਨ ਠੀਕ ਹੈ। ਕਿਉਂਕਿ ਆਪਾਂ ਵਾਰ ਰਿਟਰਨ ਕਰਨਾ ਪੈ ਜਾਂਦਾ ਹੈ ਕਿਸੇ ਚੀਜ਼ ਕਰਕੇ ਜਿਹੜਾ ਸਾਈਜ਼ ਕੁਆਲਿਟੀ ਹੈਨਾ। ਤੇ ਫੇਰ ਰਿਟਰਨ ਤੇ ਜਿਆਦਾ ਟਾਈਮ ਲਗਦੈ। ਪੰਜ ਸੱਤ ਦਿਨ ਫਿਰ ਫੇਰ ਉਹ ਲੈ ਕੇ ਜਾਂਦੇ ਨੇ ਫੇਰ ਦੁਬਾਰਾ ਫੇਰ ਆਉਂਦਾ। ਬੀ ਇਹਦੇ ਤੇ ਟਾਈਮ ਲੱਗਦਾ ਹੈਗਾ।
ਇੱਕ ਵਾਰੀ ਮੈਂ ਨਾਔਨਲਾਈਨ ਮੰਗਇਆ ਸੀਗਾ ਪਹਿਲਾਂ ਵੀ। ਬੈਗ ਜਾ ਮੰਗਵਾਇਆ ਸੀਗਾ ਮੈਂ ਟੋਟ ਬੈਗ। ਤੇ ਉਹ ਹਨਾ ਨਾਲੇ ਇੰਨਾ ਮਹਿੰਗਾ ਮੰਗਵਾਇਆ ਮੈਂ ਤੇ ਹਨਾ ਮੈਂ ਰਿਵਿਊ ਵੀ ਦੇਖੇ ਉਹਦੇ ਬਾਲੇ ਹੀ ਵਧੀਆ ਸੀ ਚੱਲ ਫਿਰ ਮੈਂ ਔਡਰ ਕਰ ਲਿਆ
ਅੱਛਾ। ਹਮ-
ਪਰ ਮੈਨੂੰ ਕੋਈ ਫਾਇਦਾ ਜਯਾ ਹੋਇਆ ਨੀ ਹੈਗਾ ਉਹ ਤੇ ਜਦੋਂ ਆਇਆ ਹਨਾ ਤੇ ਉਨਾ ਵਧੀਆ ਨੀ ਸੀਗਾ ਐਂ ਲੱਗ ਰਿਹਾ ਸੀ ਵੀ ਜੇ ਇਹਦੇ ਚ ਜ਼ਿਆਦਾ ਸਮਾਨ ਪੈ ਗਿਆ ਉਹ ਤਾਂ ਟੁੱਟ ਹੀ ਜਾਊਗਾ
ਵੀ ਫੋਟੋਆਂ ਜਦੋਂ ਮੈਂ ਫੋਟੋਆਂ ਦੇਖਦੀ ਹਾਂ ਕਲਰ ਦੇਖਦੀ ਹਾਂ ਉਹ ਬਹੁਤ ਅਲੱਗ ਜਿਹਾ ਲੱਗਦਾ ਹੁੰਦਾ ਆਪਾਂ ਨੂੰ ਫੋਨ ਤੇ ਤਾਂ ਜਦੋਂ ਆਪਾਂ ਰਿਐਲਟੀ ਚ ਦੇਖਦੇ ਹਾਂ ਉਦੋਂ ਹੋਰ ਚੀਜ਼ ਹੁੰਦੀ ਹੈ
ਹਾਂ, ਫੇਰ ਇੱਕ ਮੈਂ ਸੋਚਦੀ ਵੀ ਕਿਤੇ ਹੋਰ ਜਾ ਕੇ ਲੈ ਆਵਾਂ
ਹਾਂਜੀ। ਇਹ ਹੈ ਨਾ ਵੀ ਆਪਾਂ ਨੂੰ ਕਈ ਵਾਰ ਸਾਈਜ਼ ਦੇਖੋ ਆਪਾਂ ਸੂਟ ਜਿਆਦਾਤਰ ਆਪਾਂ ਸੂਟ ਜਾਂ ਡਰੈਸ ਵੀਅਰ ਕਰਦੇ ਹਾਂ ਬੀ ਫਿਰ ਵੀ ਆਪਦਾ ਕਸਟਮਾਈਜ਼ ਕਰਵਾਉਣੀ ਪੈਂਦੀ ਹੈ ਵੀ ਟੇਲਰ ਤੋਂ ਹੈ ਨਾ ਵੀ ਛੋਟਾ ਵੱਡਾ ਸਾਈਜ਼ ਫਿਰ ਵੀ ਉਨੀ ਟਾਈਮ ਲੱਗ ਜਾਂਦਾ ਵੀ ਤੁਸੀਂ ਆਨਲਾਈਨ ਹੀ ਨਹੀਂ ਤਾਂ ਆ ਆਫਲਾਈਨ ਹੀ ਦੇਖ ਲੋ ਹੁਣ ਤਾਂ
ਹਾਂਜੀ ਹਾਂ ਮੈਂ ਵੀ ਸੋਚ ਰਹੀ ਆਂ ਮੇਰੇ ਨਾਲ ਵੈਸੇ ਔਨਲਾਈਨ ਦੋ ਤਿੰਨ ਵਾਰ ਬਣ ਗਈ। ਪਹਿਲਾਂ ਵੀ ਹਾਂ, ਇੱਕ ਵਾਰੀ ਮੇਰੀ ਪੇਮੈਂਟ ਹੀ ਨਹੀਂ ਆਈ ਸੀਗੀ ਇੱਕ ਵਾਰੀ ਤਾਂ ਮਤਲਬ ਐ ਹੋ ਗਿਆ ਸੀਗਾ ਵੀ ਮੈਂ ਉਦੋਂ ਫਲਿੱਪਕਾਰਟ ਤੋਂ
ਅੱਛਾ। ਨਹੀਂ ਮੇਰੇ ਨਾਲ ਨਹੀਂ ਐਵੇਂ ਹੋਇਆ।
ਮੇਰੇ ਨਾਲ ਮਤਲਬ ਪਹਿਲੀ ਵਾਰੀ ਐਂ ਹੋਇਆ ਸੀਗਾ ਫਲਿੱਪਕਾਰਟ ਤੋਂ ਫਿਰ ਮੈਂ ਕਦੇ ਵੀ ਨਹੀਂ ਕੁਛ ਮੰਗਾਇਆ ਹੈਗਾ। ਮਤਲਬ ਮੈਨੂੰ ਹਣਾ ਮੈਂ ਜਿਹੜੀ ਚੀਜ਼ ਮੰਗਾਈ ਸੀ ਮੈਨੂੰ ਪਸੰਦ ਨਹੀਂ ਆਈ ਮੈਂ ਰਿਟਰਨ ਪਾ ਤੀ ਤੇ ਰਿਟਰਨ ਹੋ ਗਈ ਜਦੋਂ ਤੇ ਅੱਧੀ ਪੇਮੈਂਟ ਆਈ ਅੱਧੀ ਆਈ ਓ ਨੀ ਹੈਗੀ।
ਅੱਛਾ ਨਾ ਮੈਂ ਵੀ ਰਿਟਰਨ ਕਰੀ ਸੀ ਤੇ ਮੇਰੇ ਸਹੀ ਆ ਗਏ ਸੀ ਪੈਸੇ ਫੇਰ ਉਹ ਇੱਕ ਸਾਲ ਲਈ ਵੈਲਿਡ ਤੀ ਗੀ ਮਤਲਬ ਜਦੋਂ ਉਹ ਤਰੀਕ ਤੋਂ ਲੈ ਕੇ ਮਤਲਬ ਜਿਵੇਂ ਕੋਈ ਵੀ ਤਰੀਕ ਲਾ ਲਓ ਉਹ ਤੋਂ ਇੱਕ ਸਾਲ ਲਈ ਮਤਲਬ ਇਹ ਸੀਗਾ ਵੀ ਤੁਸੀਂ ਇਹ ਸਾਲ ਵਾਸਤੇ ਕੁੱਛ ਵੀ ਲੈ ਸਕਦੇ ਹੋ ਇੱਕ ਸਾਲ 'ਚ ਫਿਰ ਜਦੋਂ ਐਵੇ ਹੋ ਗਿਆ ਸੀਗਾ ਉਹ ਨਾ ਸਾਨੂੰ ਫਿਰ ਇੱਕਦਮ ਹੀ ਅਚਾਨਕ ਯਾਦ ਆਇਆ ਵੀ ਆ ਕੱਲ੍ਹ ਨੂੰ ਤਾਂ ਲਾਸਟ ਡੇਟ ਸਾਲ ਵਿੱਚ ਆਪਾਂ ਭੁੱਲ ਜਾਂਦੇ ਹ ਨਾ ਫੇਰ ਅਸੀਂ ਮਤਲਬ ਜਿਹੜਾ ਵੀ ਕੁਛ ਆਰਡਰ ਹੋਇਆ ਟਾਈਮ ਤੇ ਅਸੀਂ ਉਹ ਕਰ ਲਿਆ ਫੇਰ ਮੈਂ ਉਹ ਉਹ ਵੀ ਰਿਟਰਨ ਕਰਤਾ ਫੇਰ ਉਹ ਤਿੰਨ ਮਹੀਨਿਆਂ ਲਈ ਵੈਲਿਡ ਰਿਹਾ।
ਅੱਛਾ ਕਿਹੜੀ ਐਪ ਤੋਂ ਮੰਗਵਾਇਆ ਸੀ ਤੁਸੀਂ
ਫਲਿੱਪਕਾਰਟ ਤੋਂ
ਅੱਛਾ। ਮੇਰੇ ਨਾਲ ਨਹੀਂ ਆਵੇਂ ਮੇਰੇ ਤਾਂ ਉਹ ਮੁੱਕਰ ਹੀ ਗਏ।
ਇੱਕ ਦੋ ਚੀਜ਼ਾਂ
ਤੇ ਜੇ ਮੈਂ ਕਸਟਮਰ ਕੇਅਰ ਹਨਾ ਮੈਂ ਕਸਟਮਰ ਕੇਅਰ ਚ ਕਿਹਾ ਕਰਾ ਉਹ ਕਹਿ ਦਿਆ ਕਰਨ ਵੀ ਅਸੀਂ ਤਾਂ ਤੁਹਾਡੇ ਟਰਾਂਸਫਰ ਕਰਤੇ ਵੀ ਤੁਹਾਡੇ ਬੈਂਕ ਦਾ ਇਸ਼ੂ ਆ ਕੋਈ ਬੈਂਕ ਵਾਲੇ ਕਿਹਾ ਕਰਨ ਵੀ ਉਰੇ ਨੀ ਆਇਆ ਹੈਗਾ ਬਾਈ ਕੁਛ ਤੁਹਾਡਾ
ਹਾਂ ਹੋ ਸਕਦਾ।
ਨਹੀਂ ਥੋੜਾ ਫਰੋਡ ਦੇ ਚਾਂਸ ਵਧ ਜਾਂਦੇ ਨੇਗੇ
ਹਾਂ ਇਹ ਆਏ ਆ ਬੀ ਟਾਈਮ ਕੰਨਜ਼ਿਊਮਿੰਗ ਆ।
ਹਮ ਕਿੰਨਾ ਟਾਈਮ ਪਹਿਲਾਂ ਤਾਂ ਆਪਾਂ ਨੂੰ ਕਿੰਨਾ ਮੱਥਾ ਮਾਰਨਾ ਪੈਂਦਾ।
ਪਹਿਲਾਂ ਤਾਂ ਸਰਚ ਕਰੋ ਹਾਂ -ਹਾਂ ਓਪਸ਼ਨ ਜਿਆਦਾ ਹੁੰਦੀ ਆ ਪਰ ਕਨਫਿਊਜਨ ਜ਼ਿਆਦੇ ਹੁੰਦੀ ਹੈ।
ਫਿਰ ਜਦੋਂ ਆਪਾਂ ਨੂੰ ਪਸੰਦ- ਪਸੰਦ ਆ ਜਾਂਦੇਗਾ, ਫਿਰ ਜਦੋਂ ਆਪਾਂ ਕਲ ਕਦੇ ਕਲਰ ਨਹੀਂ
ਕਈ ਵਾਰੀ ਤਾਂ ਐ ਹੁੰਦਾ ਦਿਖਾ ਕੁੱਛ ਹੋਰ ਦਿੰਦੇ ਨੇ ਭੇਜ ਕੁਛ ਹੋਰ ਦਿੰਦੇ ਨੇ ਮਤਲਬ ਕਲਰ ਦਾ ਇਸ਼ੂ ਤਾਂ ਹੋਈ ਜਾਂਦਾ ਸੀ ਮਾੜਾ ਮੂਟਾ
ਹਾਂ।
ਕਈ ਵਾਰੀ ਤਾਂ ਸਾਰਾ ਪ੍ਰੋਡ ਪ੍ਰੋਡਕਟ ਹੀ ਬਦਲ ਦਿੰਦੇ ਨੇ ਇਹੇ।
ਹਾਂਜੀ, ਤੇ ਪਤਾ ਹੀ ਨਹੀਂ ਲੱਗਦਾ ਵੀ ਕੀ ਹੋ ਜਾਂਦਾ ਹੈਗਾ? ਤੇ। ਪਤਾ ਹੀ ਨਹੀਂ ਲੱਗਦਾ ਕਈ ਵਾਰ ਤਾਂ ਨਾ ਵੀ ਕੁਛ ਹੋ ਸਕਦਾ ਆਪਣੇ ਨਾਲ ਔਨਲਾਈਨ। ਕਈ ਵਾਰ ਹੁਣ ਆਪਾਂ ਨੂੰ, ਬੈਂਕ ਵੀ ਕੈਸ਼ ਡਿਲੀਵਰੀ ਨਹੀਂ ਹੁੰਦੀ ਕਿਸੇ ਐਪ ਤੇ।
ਹਾਂ, ਕਈ ਵਾਰੀ ਕੈਸ਼ ਔਨ ਡਿਲੀਵਰੀ ਓ ਆਪਸ਼ਨ ਹੀ ਨੀ ਹੁੰਦੀ ਕਈ ਵਾਰੀ ਐ ਹੁੰਦਾ ਵੀ ਡਿਲੀਵਰੀ ਚਾਰਜ ਵੱਧ ਮੰਗ ਲੈਂਦੇ ਨੇ।
ਵੀ ਜਦੋਂ ਆਪਾਂ ਨੂੰ ਕੈਸ਼ ਔਨ ਡਿਲੀਵਰੀ ਹੁੰਦੀ ਆਪਾਂ ਨੂੰ ਨਾ ਬੈਂਕ ਅਕਾਊਂਟ ਡਿਟੇਲ ਦੇਣ ਚ ਆਪਾਂ ਨੂੰ ਐ ਹੁੰਦਾ ਨਾ ਵੀ ਪਤਾ ਅਕਾਊਂਟ ਡਿਟੇਲ ਦੇ ਰਿਹਾ
ਨਾਲੇ ਫੇਰ ਆਪਾਂ ਨੂੰ ਐ ਵੀ ਗਾ ਵੀ ਆਪਾਂ ਪਹਿਲੀ ਭਈ ਪੇਮੈਂਟ ਕਰਦੀਏ ਤੇ ਚੀਜ਼ ਆਵੇ ਨਾ ਆਵੇ?
ਹਾਂ, ਇਹ ਤਾਂ ਹੈ ਹੀ ਸਾਰਿਆਂ ਨਾਲ ਪਹਿਲਾਂ ਕੈਸ਼ ਔਨ ਡਿਲਵਰੀ ਚ ਕਹਿਣਗੇ ਤੁਸੀਂ ਪਹਿਲਾਂ ਪੇ ਕਰੋ ਹਾਂ ਵੀ ਚਲ ਉਹ ਚ ਆਪਣਾ ਆਏ ਹਦੇ ਵੀ ਚਜ਼ ਆਪਣੇ ਹੱਥ ਚ ਆ ਜਾਂਦੇ ਚੋ ਜੇ ਵੀ ਹੁੰਦੀ ਹੈ। ਵੀ ਹਨਾ ਤੇ ਕਈ ਚੀਜ਼ਾਂ ਤੇ ਰਿਟਰਨ ਦੀ ਓਪਸ਼ਨ ਨੀ ਹੁੰਦੀ।
ਹਾਂ, ਇਹ ਵੀ ਗੱਲ ਆ ਤੁਹਾਡੀ ਸਹੀ।
ਤਾਂ ਕਰਕੇ ਵੀ ਔਖਾ ਹੀ ਆ ਔਨਲਾਈਨ ਦਾ ਮੈਨੂੰ ਕਹਨੀ ਪੰਗਾ ਲਵੇ ਹੀ ਨਾ।
ਹੂੰ।
ਨਾਲੇ ਇੱਕ ਗੱਲ ਹੋਰ ਵੀ ਹੁੰਦੀ ਆ ਵੀ ਜੇ ਆਪਾਂ ਔਫਲਾਈਨ ਲੈਂਦੇ ਹਾਂ ਹਨਾ ਵੀ ਓਹ ਦੁਕਾਨਦਾਰ ਨਾਲ ਆਪਣੀ ਜਾਣ ਪਛਾਣ ਹੋ ਜਾਂਦੀ ਆ। ਤੇ ਵਧੀਆ ਬਾਰਗੇਨਿੰਗ ਹੋ ਜਾਂਦੀ ਆ।
ਹਾਂ, ਤੇ ਆਪਾਂ ਨੂੰ ਬਿੱਲ ਮਿਲਦਾ।
ਬਿਲ ਵੀ ਮਿਲਦਾ ਨਾਲੇ, ਜੇ ਡਿਫੈਕਟਿਵ ਹੋਵੇ ਚੇਂਜ ਕਰ ਦਿੰਦੇ ਨੇ ਉਹ ਨਾਲੇ ਜੇ ਆਪਾਂ ਇੱਕ ਦੁਕਾਨ ਤੇ ਜਾਈ ਜਾਈਏ ਨਾ। ਫਿਰ ਉਹ ਰੇਟ ਵੀ ਘਟਾ ਲੈਂਦੇ ਨੇ ਆਪਾਂ ਨੂੰ।
ਹਾਂ, ਇਹ ਤਾ ਗੱਲ ਸਾਰ ਨੂੰ ਪਹਿਲਾਂ
ਜਾਣ, ਪਛਾਣ ਹੋ ਜਾਂਦੀ ਆ ਜਿਵੇਂ ਸਾਡੇ ਨਾਲ ਹੋਇਆ ਸੀਗਾ। ਅਸੀਂ ਹੁਣ ਪਿੱਛੇ ਜੇਹੇ ਸਰਦੀਆਂ ਚ ਸੂਟ ਲੈ ਕੇ ਆਏ ਸੀਗੀ ਬਈ ਉਹ ਤਾਂ ਇੱਕ ਵਾਰੀ ਧੋਣ ਨਾਲ ਹਨਾ ਕਲਰ ਫੇਟ ਹੋ ਗਿਆ ਉਹਦਾ।
ਅੱਛਾ।
ਤੇ ਉਹ ਦੁਕਾਨਦਾਰ ਨੇ ਸਾਨੂੰ ਗਰੰਟੀ ਦਿੱਤੀ ਸੀ।
ਅੱਛਾ।
ਉਹ ਮਤਲਬ ਸੀਜ਼ਨ ਲੰਗ ਗਿਆ ਸੀ ਜਦੋਂ ਅਸੀਂ ਗਏ ਸਰਦੀਆਂ ਵਾਲਾ। ਤੇ ਅਸੀਂ ਕਿਹਾ ਵੀ, ਵੀ ਅਸੀਂ ਨਾਲ ਲੈ ਗਏ ਹਨਾ ਵੀ ਇੱਕ, ਇੱਕ ਧੋ ਇੱਕ ਵਾਰੀ ਉਹ ਪਾਇਆ ਸੀ ਵੀ ਐਂ ਹੋ ਗਿਆ ਤਾਂ।
ਅੱਛਾ।
ਫਿਰ ਉਹ ਕਹਿੰਦਾ ਵੀ ਹੁਣ ਤਾਂ ਸੀਜਨ ਲੰਘ ਗਿਆ ਹਨਾ ਵੀ ਸੇਮ ਤਾਂ ਮਿਲਣਾ ਨੀ ਗਾ ਵੀ ਤੁਸੀਂ ਹੋਰ ਮਤਲਬ ਸੂਟ ਲੈ ਲਓ ਵੀ ਮੈਂ ਉਹਦੇ ਚ ਪੈਸੇ ਲੈਸ ਕਰ ਦਿੰਦਾ ਤੁਹਾਨੂੰ।
ਅੱਛਾ, ਹਾਂ ਫਿਰ ਇਹ ਆਪਣੇ ਜਿਹੜੇ ਮਤਲਬ ਆਪਣੇ ਲੋਕ ਲੋਕਲ ਦੁਕਾਨਦਾਰ ਹੁੰਦੇ ਨੇ ਸੋਚ ਲੈਂਦੇ ਨੇ, ਵੀ ਆਪਾਂ ਨੂੰ ਅੱਗੇ ਤੋਂ ਵੀ ਕਸਟਮਰ ਨੂੰ ਬੁਲਾਉਣਾ ਨਾ ਤੇ ਜਿਹੜੇ
ਹਾਂ।
ਔਲਾਈਨ ਹੁੰਦੇ ਨੇ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਵੀ ਕੋਈ ਦੁਬਾਰਾ ਸ਼ੋਪਿੰਗ ਕਰੇ ਜਾਂ ਨਾ ਕਰੇ ਕਿਉਂਕਿ ਉਹਨਾਂ ਚੱਲੀ ਹੋ ਜਾਣੇ ਹੈ।
ਉਹੀ ਤਾਂ ਗੱਲ ਹੈ, ਉਹਨਾ ਨੂੰ ਤਾਂ ਵੀ ਫਰੋਡ ਵੀ ਕਰ ਲੈਣਗੇ। ਉਹ ਦਾ ਕੁਝ ਜਾਣਾ ਨੀ ਹੈਗਾ ਨਾਲੇ ਮੈਨੂੰ ਤਾ ਆਹ ਲੱਗ ਹੁੰਦਾ ਰਿਵਿਊਜ਼ ਤੇ ਵੀ ਜਾਣਾ ਨੀ ਚਾਹੀਦਾ ਉਹ
ਹਾਂ, ਵੀ ਹਾਂ, ਉਹ ਨਾ ਲਿਖਣਗੇ ਵੈਰੀ ਗੁੱਡ, ਵੈਰੀ ਅਟਰ੍ਰੈਕਟਿਵ, ਵੈਰੀ ਕੁਆਲਿਟੀ, ਬਹੁਤ ਕੁਛ ਲਿਖ ਦਿੰਦੇ ਨੇ ਹਾਂ, ਹਾਂ, ਹਾਂ। ਲਿਖਦੇ ਤਾ ਬਹੁਤ ਕੁਛ ਪਰ ਹੁੰਣਦਾ ਬਹੁਤ ਘੱਟ ਕੁੱਛ ਹੈ।
ਹਮ, ਹਮ।
ਹਮ, ਇਹ ਤਾਂ ਗਲ ਪੈਲਾ। ਵੀ ਨਾਲੇ ਚੇਂਜ ਵਗੈਰਾ ਤਾਂ ਬਹੁਤ ਈਜ਼ੀ ਰਹਿੰਦੇ ਨਾਲੇ ਆਪਣੇ ਵੀ ਜਾਣਾ, ਆਉਣਾ ਸੌਖਾ। ਨੀ ਪੈਲਾਂ ਤਾਂ ਨਾ ਕਈ ਵਾਰੀ ਜਦੋਂ ਫੋ ਡਿਲੀਵਰੀ ਡੇਟ ਤੇ ਤੇ ਆਜੋ ਦੋ ਦੇਣ ਪੈਲਾਂ
ਵਾਰੀ ਐਂ ਵੀ ਹੁੰਦਾ ਗਾ ਵੀ, ਜਿਵੇਂ ਆਪਾਂ ਨੂੰ ਅਰਜੰਟ ਲੋੜ ਆ ਹਨਾ ਵੀ ਆਪ ਨੂੰ ਮਾਨ ਲੋ ਕੋਈ ਚੀਜ਼ ਪੰਜ ਤਰੀਕ ਨੂੰ ਚਾਹੀਂਦੀ ਓ ਚਾਹੀਂਦੀ ਆ, ਤੇ ਓ ਦਖਾ ਦੇਨਗੇ ਵੀ ਚਾਰ ਤਰੀਕ ਆਜੂਗੀ ਤਾਂ ਆਪਾਂ ਔਨਲਾਈਨ ਔਡਰ ਕਰ ਦੰਨੇ ਆਂ, ਕਈ ਵਾਰੀ ਓ ਟੈਮ ਤੇ ਐ ਹੁੰਦਾ ਵੀ ਸੱਚ ਅੱਠ ਤਰੀਕ ਨੂੰ ਓ ਅ, ਆਵੇ ਇੱਕ-ਅੱਦੇ ਦਿਨ ਪੈਲਾਂ ਕੈ ਦੰਦੇ ਓ ਸੋਰੀ ਫੋਰ ਡਿਲੀਇੰਗ ਯੋਰ ਔਡਰ, ਵੀ ਸਾਨੂੰ ਕੋਈ ਜਰੂਰੀ ਕੰਮ ਪੈ ਗੇਆ ਬੀ ਅਸੀਂ ਆ ਨੀ ਸਾਕਦੇ ਜਾਂ ਕੈਂਦੇ ਨੇ ਕੋਈ ਇਸ਼ੂ ਆ ਥੋਡੇ ਏਰੀਏ ਚ, ਵੀ ਤਿੰਨ-ਚਾਰ ਦਿਣਾ ਬਾਦ ਅਸੀਂ ਹਣਾਂ ਡਿਲੀਵਰ ਕਰਾਂਗੇ ਫੇਰ ਔਖਾ ਹੋ ਜਾਂਦਾ।
ਏ ਤਾਂ ਹੁੰਦਾ ਈ ਏ, ਹੋਣ ਆਪਾਂ ਜਦੋਂ ਆਪਾਂ ਆਪਣਾ ਹਾੱਥ ਨਾਲ ਖਰੀਦ ਕੇ ਕੁਆਲ ਲਟੀ ਦੇਖਦੇ ਆਂ, ਦੇਖੀ ਏ ਚੀਜ਼ ਕਿਵੇਂ ਆ ਹਨਾ ਬੋਤ ਫਰਕ ਰੈਂਦਾ ਏ ਚੀਜਾਂ ਦਾ।
ਹਾਂ,
ਬੀ ਜਦੋਂ ਆਪਾਂ ਕਿਸੇ ਤੇ ਜਕੀਨ ਕਾਰ ਲੈਣੇ ਆ ਸਿਰਫ ਫੋਟੋ-ਫੁਟ ਕੇ ਓਨਾਂ ਤੇ ਜੈ ਕੇ ਆਏ ਜਾਂਦਾ ਵੀ ਮੈਂ ਤਾਂ ਵੀ ਜਿਵੇਂ ਚਲ ਆਪਾਂ ਇਲ ਇਲੈਕਟ੍ਰੋਨਿਕ ਪ੍ਰੋਡਕਟ ਲੈਂਨੇ ਆਂ ਓ ਚ ਵੀ ਚਲੋ ਐਂ ਹੋਂਦਾ ਬਈ ਬੀ ਆਪਾਂ ਦੇਖ ਲੈਂਨੇ ਆਂ ਨਾ ਕੋਈ ਗਰੰਟੀ-ਵਰੰਟੀ ਜੇੜਾ ਕੱਪੜੇ ਲੇਆ ਕੱਪੜੇ ਵਗੈਰਾ ਹੁੰਦੇ ਏਨਾਂ ਦਾ ਨੀ ਸਈ ਆਂਦਾ
ਹੂੰ।
ਜਿਮੇਂ ਹੁਣ ਇੱਕ ਮੈਂ ਤਾਂ ਹਮੇਸ਼ਾ ਜਦੋਂ ਕਦੇ ਵੀ ਕੁਛ ਲੈਣਾ ਹੋਵੇ ਮੈਂ ਤਾਂ ਰਿਟਰਨ ਦੇਖ ਦੀ ਹੁਨੀ ਰਿਟਰਨਲੀ ਵਾਲੀ ਓਪਸ਼ਨ ਹੈ ਯਾ ਨਹੀਂ। ਏਕ ਕੈਸ਼ ਔਨ ਡਿਲੇਵਰੀ ਜਾ ਦੋ ਚੀਜਾ ਜਾਦਾ ਜਰੂਰੀ ਦੇਖਦੀਆਂ।
ਤੇ ਮੋਸਟਲੀ ਅਸੀਂ ਦੇਖ ਦਿੰਦੇ ਹਾਂ, ਵੀ ਕੈਸ਼ ਨ ਡਿਲੀਵਰੀ ਵੀ ਹੋ ਜਾਏ
ਹਾਂ, ਕੇਓਕਿ ਬੈਂਕ ਅਕਾਊਂਟ ਡੀਟੇਲ ਦੇਣ ਚ ਬੋਤ ਜਾਦਾ ਡਾਰ ਲੱਗਦੈ ਆਪਾ ਨੂੰ
ਕੋਸਮੈਟਿਕ ਚੀਜਾ ਹੋ ਗਿਆਂ ਹਣਾ ਅਹੀ ਚੀਜ ਤਾਂ ਔਨਲਾਈਨ ਮੰਗਵਾ ਲਏ ਕਿਓਕਿ ਡਿਸਕਾਊਂਟ ਵਦੀਆ ਦੇ ਦੇਂਦੇ ਨੇ ਜਾਂ ਵੱਨ ਗੇਟ ਵਨ ਦਾ ਔਫਰ
ਹਾਂ, ਲਿੰਟਰ ਮੂਵਰ ਮੰਗਾਏਆ ਸੀ ਓ ਸਈ ਆ ਗੇਆ ਤੀਗਾ ਵਦੀਆ ਚੱਲ ਰੇਆ ਆੱਜ ਵੀ।
ਹਾਂ, ਓ ਕਈ ਚੀਜਾ ਬਦੀਆ ਆ ਜਾਂਦੇ ਨੇ। ਅਸੀਂ ਵੀ ਇੱਕ ਵਰੀ ਓ ਮੰਗਾਈਆਂ ਸੀਗੀਆਂ ਸੋ ਸਜੀਆਂ ਨੀ ਚੱਲੀਆਂ ਹੋਈਆਂ ਓ ਅੱਡੀਆਂ, ਮਲਬ ਜਾਦਾ ਖਰਾਬ ਹੋ ਰੀਆਂ ਹੋਣ ਜੇ।
ਅੱਛਾ, ਓ ਜੇਲ ਜੀ ਏ?
ਹਾਂ, ਜੈਲੀ ਜਿ ਟਾਈਪ ਬਨਾਈ ਆ ਓਹ, ਓਨ ਨਾਲੇ ਐਵੇਂ ਵੀ ਜਿਵੇਂ ਗਰਮੀ ਚ ਵੀ ਪਾਉਣੀ ਆ ਹੋਣ ਤਾਂ ਓ ਆਪਾਂ ਪਾ ਸਕਦੇ ਆਂ, ਕੇਓਕਿ ਪੂਰੀ ਪੈਰ ਦੀ ਸੋਕਸ ਟਾਈਪ ਨੀ ਹੈਗੀ ਓ ਕੱਲੀਆਂ ਅੱਡੀਆਂ ਅ
ਅੱਛਾ, ਹਾਂ ਬਾਕੀ ਨਾ ਇੱਕ ਟ੍ਰਾਈ ਵੀ ਕਰਨੀ ਚਈਂਦੀ ਆ ਵੀ, ਆਪਾਂ ਔਨ਼ਲਾਈਨ਼ ਤੇ ਔਫਲਾਈਨ਼ ਦੋਨੋਂ ਦੇਖਦੇ ਆਂ ਵੀ ਦੋਨੋਂ ਪ੍ਰਾਈਜ਼ ਕੰਪੇਅਰ ਕਰਕੇ ਦੇਖੇ
ਹਾਂ, ਵੀ ਜੇ ਆਪਾਂ ਨੂੰ ਜੇੜੀ ਚੀਜ ਜਿੱਥੇ ਜਾਦੇ ਸਾਸਤੀ ਮਿਲ਼ਦੀ ਆ ਕਈ ਵਰੀ ਐਂ ਵੀ ਹੁੰਦਾ ਵੀ ਜੇ ਆਪਾਂ ਓ ਫ ਲੈਣਾ ਲੈਨੇ ਆ ਹਣਾ ਕਿਸੇ ਦੁਕਾਨ ਤੋਂ, ਤਾਂ ਜੇ ਆਪਾਂ ਓਨੂੰ ਕੈਦੇ ਵੀ ਸਾਨੂੰ ਤਾਂ ਨਹੀਂ ਵੀ ਭਾਈ ਜੇ ਸਾਨੂੰ ਤਾਂ ਆਹ ਚੀਜ ਔਨਲਾਈਨ ਐਨੀ ਸਾਸਤੀ ਮਿਲ ਰਈ ਐ, ਤਾਂ ਓ ਆਪੀ ਈ ਰੇਟ ਘਟਾ ਦੰਦੇ ਹੁੰਦੇ ਆ
ਹਾਂ, ਓਨੂੰ ਬੀ ਆਪਾਂ ਨੂੰ ਕੈ ਸਕਦੇ ਆ ਬੀ।
ਹਾਂ, ਨਾਲੇ਼ ਆਪਾਂ ਬਈ ਓਹੀ ਅੱਖੀ ਦੇਖੀ ਪਰੋਖੀ ਚੀਜ ਬਦੀਆ ਈ ਹੁੰਦੀ ਆ
ਹੋਰ ਇੱਕ, ਏ ਤਾਂ ਗਾੱਲ ਹੈ ਸਾਰੇਆ ਨੋ ਪੈਲਾਂ। ਜਦੋਂ ਆਪਾਂ ਹੁਣ ਬੀ ਹਾਂ ਤੁਸੀਂ ਔਨ਼ਲਾਈਨ਼ ਔਫਲਾਈਨ਼ ਈ ਦੇਖ ਸਾਕਦੇ ਓ ਪੈਲਾਂ ਤਾਂ, ਬਾਕੀ ਜੇ ਫੇਰ ਵੀ ਕੋਲੋਂ ਕੋਈ ਓਪਸ਼ਨ ਹੋਈ ਤਾਂ ਦੇਖ ਲੇਓ।
ਨਹੀਂ ਮੈਂ ਦੇਖ ਲੂੰਗੀ ਇੱਕ ਵਰੀ ਮੈਨੂੰ ਜੇਹੀ ਚੀਜ ਚਾਹੀਂਦੀ ਆ ਹਣਾ, ਬਟ ਓਥੇ ਦਕਾਨ ਤੇ ਜਾ ਕੇ ਟੈਮ ਐਣਾ ਖਰਾਬ ਹੋਵੇ ਮੈਂ ਘਰੇ ਜਦੋਂ ਮੈਂ ਬੇਲੀ ਹੋਈ ਊਦੋ ਦੇਖ ਲੂੰ।
ਹਾਂ, ਵੀ ਐ ਨਾ ਜਦੋ ਤੁਸੀਂ ਇੱਕ ਪਜ ਪ੍ਰੋਪਰ ਚੀਜ਼ ਲੱ ਮਲਬ ਪੈਲਾਂ ਵੀ ਤੁਸੀਂ ਕਿਵੇਂ ਦਾ ਬਣਵਾਓਣਾ ਕੁਛ ਵੀ, ਫੇਰ ਤੁਸੀਂ ਛੇਤੀ ਔਨ਼ਲਾਈਨ ਲਵੋ ਜਾਂ ਔਫਲਾਈਨ ਲਵੋਂ ਤੁਹਾਨੂੰ ਈਜ਼ੀ ਰਹੂਗਾ ਵੀ ਮੈਂ ਐਜੈਕਟ ਹੀ ਚੀਜ਼ ਲੈਣੀ ਆ। ਫਿਰ ਕੰਪੇਅਰ ਕਰਕੇ ਦੇਖ ਲਿਓ ਵੀ ਕਿਵੇਂ ਸ ਠੀਕ ਲੱਗਦਾ।
ਹਾਂ ਟਆਈ ਕਰੂੰਗੀ ਮੈਂ ਫੇਰ।
ਜ਼ਰੂਰੀ ਹੈਗਾ ਸਾਰੀ ਚੀਜ਼ਾਂ ਦਾ ਜਦੋਂ ਆਪਾਂ ਕਿਸੇ ਵੀ ਚੀਜ਼ ਤੇ ਟਰਸਟ ਜਹਾ ਕਰ ਲੇਨੇ ਹਾਂ। ਵੀ ਇੱਥੇ ਸਹੀ ਮਿਲਦਾ ਆਪਾਂ ਨੂੰ ਫਿਰ ਥੋੜੇ ਵਾਰ ਟਾਈਮ ਬਾਅਦ ਹੋਣ ਲੱਗ ਜਾਂਦਾ। ਵੀ ਆਪਾਂ ਨੂੰ ਪਤਾ ਜੇਹਾ ਨਹੀ ਲੱਗਦਾ ਵੀ ਆਪਣਾ ਕਦੋਂ ਪੈਸੇ ਵੱਧ ਲੱਗਣ ਲੱਗ ਗਏ ਜਾਂ ਕੋਈ ਵੀ ਚੀਜ਼।
ਹਾਂ ਬਸ ਮੈਂ ਇੱਕ ਵਾਰ ਔਨਲਾਈਨ ਦੇਖ ਲੂੰ ਫਿਰ ਮੈਂ ਭਾਈ ਨੂੰ ਜਾ ਕੇ ਇਹੋ ਜਿਹੀ ਫੋਟੋ ਦਿਖਾ ਦੋ ਬਈ ਇਹੋ ਜਿਹੀ ਚੀਜ਼ ਲੈਣੀ ਆ ਮੈਂ ਤਾ।
ਹਾਂ-ਹਾਂ ਤੁਸੀਂ ਐਵੇ ਹੀ ਕਰਿਓ ਹੁਣ।
ਨਾਲੇ ਫਿਰ ਉਹ ਹਾਂਜੀ, ਠੀਕ ਹੈ ਚਲੋ ਬਸ।
ਠੀਕ ਹੈ, ਓਕੇ ਸਸ ਸ੍ਰੀ ਕਾਲ।